ਹੈਲੋ ਜੀ ਹੋਰ ਸੁਣਾਓ? ਹਾਂ, ਹਾਂ ਬਿਲਕੁਲ ਠੀਕ ਠਾਕ ਤੁਸੀਂ ਸੁਣਾਓ
ਬਸ ਜੀ ਵਧੀਆ ਹੋ ਕੀ ਕਰਦੇ?
ਹੋਰ ਬਸ ਫਰੀ ਬੈਠੇ ਸੀ ਤੁਹਾਨੂੰ ਪਤਾ ਹੁਣ। ਰਾਤ ਦਾ ਟਾਈਮ ਹੈ ਥੋੜਾ ਜਿਹਾ ਮਨ ਕਰਦਾ ਥੋੜਾ ਰੈਸਟ ਕਰ ਲਈਏ। ਕਿ ਪੂਰਾ ਦਿਨ ਕੰਮ ਕਰਕੇ ਥੋਣਾ ਥੱਕ ਜਾਇਦਾ ਹੈ ਤੇ
ਹਾਂਜੀ ਹਾਂਜੀ।
ਲੈਟ ਜਾਈਏ।
ਬਸ ਜੀ ਇਹੀ ਸਾਡਾ ਵੀ ਇਹੀ ਚੱਲਦਾ ਬਸ ਅਸੀਂ ਵੀ ਸੋਚੇ ਸੀ ਉੱਪਰ ਵੋਕ ਕਰਕੇ ਆਈਏ ਬਸ ਘੁੰਮ ਰਹੇ ਸੀ ਉੱਪਰ ਫੇਰ ਅਸੀਂ ਵੀ ਹੁਣ ਰੈਸਟ ਹੀ ਕਰਾਂਗੇ। ਹੋਰ ਦੱਸੋ ਜੀ ਤੁਹਾਨੂੰ ਘੁੰਮਣ ਦਾ ਸ਼ੌਕ ਹੈ?
ਹਾਂ ਘੁੰਮਣ ਦਾ ਤੇ ਮੈਨੂੰ ਬਹੁਤ ਸ਼ੌਕ ਹੈ। ਮੈਂ ਤੇ ਦੇਖਦੀ ਹਾਂ ਕਦੋਂ ਮੌਕਾ ਘਰ ਲੱਗੇ ਤੇ ਅਸੀਂ ਘੁੰਮਣ ਜਾਈਏ ਵੀ ਹਰ ਮਹੀਨੇ ਅਸੀਂ ਕਿਧਰੇ ਨਾ ਕਿਧਰੇ ਜਾਂਦੇ ਰਹਿੰਦਾ। ਔਰ ਹਾਂ
ਜੀ
ਔਰ ਤੁਸੀਂ?
ਉਥੇ ਪ੍ਰੈਫਰ ਕਰਦੇ ਹੋ ਤੁਸੀਂ ਘੁੰਮਣਾ ਮਤਲਬ ਹਿਲ ਸਟੇਸ਼ਨ ਵਗੈਰਾ ਜਾਂ ਧਾਰਮਿਕ ਯਾਤਰਾ ਪ੍ਰੈਫਰ ਕਰਦੇ ਹੋ, ਯਾ ਨੋਰਮਲੀ ਘੁੰਮਣਾ।
ਐਕਚੁਲੀ ਇਹ ਡਿਪੈਂਡ ਕਰਦਾ ਨਾ, ਸਾਡੇ ਘਰ ਮਤਲਬ ਸਾਰੇ ਜਾਣੇ ਕੀ ਸੋਚ ਰਹੇ ਨੇ ਕਿਸੇ ਤੇ ਕਦੀ ਤਾਂ ਅਸੀਂ ਗੁਰਦੁਆਰੇ ਚਲੀ ਜਾਈਦਾ। ਜਿਸ ਤਰ੍ਹਾਂ ਮੰਨ ਲਓ ਅੰਮ੍ਰਿਤਸਰ ਚਲੇ ਗਏ ਜਾਂ ਹੋਰ ਵੀ ਬੜੇ ਸਾਰੇ ਗੁਰਦੁਆਰੇ ਨੇ ਉੱਥੇ ਚਲੇ ਗਏ ਜਾਂ ਫਿਰ ਕਿਸੀ ਹਿਲ ਸਟੇਸ਼ਨ ਮਤਲਬ ਡਿਪੈਂਡ ਕਰਦਾ ਵੇ ਕਿ ਅਹ ਛੇ ਚਾਰ, ਛੇ ਮਹੀਨੇ ਬਾਅਦ ਲਗਦਾ ਕਿੱਧਰ ਸੀ ਚਲੇ ਹੀ ਜਾਈਦਾ।
ਅੱਛਾ, ਅੱਛਾ, ਅੱਛਾ, ਅੱਛਾ, ਅੱਛਾ, ਅੱਛਾ ਅਸੀਂ ਅਸੀਂ ਵੀ ਬਸ ਅਸੀਂ ਵੀ ਪਲੈਨ ਕੀਤਾ ਸੀ। ਹੁਣੇ ਇਹਸੀ ਮੰਥ ਅਸੀਂ ਹੋ ਕੇ ਆਏ ਸੀ। ਅਸੀਂ ਵੱਡੀ ਯਾਤਰਾ ਥੋੜ੍ਹੀ ਕੀਤੀ ਸੀ। ਹੇਮਕੁੰਟ ਸਾਹਿਬ ਜੀ
ਵਾਹ ਜੀ ਵਾਹ ਬਹੁਤ ਵਧੀਆ ਬਹੁਤ ਵਧੀਆ ਉਹ ਤੇ ਬਹੁਤ ਹੀ ਅੱਛੀ ਕਿਉਂਕਿ ਤੁਹਾਨੂੰ ਸਾਲ 'ਚ ਇੱਕ ਵਾਰੀ ਬਸ ਉਹ ਹੀ ਯਾਤਰਾ ਹੁੰਦੀ ਹੈ। ਇੱਕ ਵਾਰੀ ਸਭ ਜਾਂਦੇ ਨੇ ਫੇਰ ਕਾਫੀ ਰਸ਼ ਹੋਣਾ ਫਿਰ ਤੇ ਉੱਥੇ?
ਬਹੁਤ ਜ਼ਿਆਦਾ, ਜੇ ਅਸੀਂ ਬਹੁਤ ਅਸੀਂ ਜਿਵੇਂ ਖੁੱਲ੍ਹੇ ਸੀ ਨਾ ਦਰਬਾਰ, ਬੱਸ ਅਸੀਂ ਉਸ ਤਾਂ ਵੀ ਪਲੈਨ ਕਰ ਰਹੇ ਸੀ। ਥੋੜ੍ਹਾ ਜਿਹਾ ਡਿਲੇ ਹੋ ਗਿਆ। ਪੇਪਰ ਵਗੈਰਾ ਕਰਕੇ ਤਾਂ ਕਰਕੇ ਬੱਸ ਥੋੜ੍ਹਾ ਡਿਲੇ ਹੋ ਗਿਆ ਸੀ। ਪਰ ਰਸ਼ ਬਹੁਤ ਰਸ਼ ਸੀਗਾ ਪੰਦਰਾਂ ਹਜ਼ਾਰ ਬੰਦਾ ਬਹੁਤ ਜ਼ਿਆਦਾ ਆਕਸੀਜਨ ਦੀ ਇੰਨੀ ਕਮੀ ਹੋ ਗਈ ਸੀ।
ਹਾਂ ਹਾਂ, ਹਾਂ ਐਕਚੁਲੀ ਮੈਂ ਵੀ ਸੁਣਿਆ ਵੇ ਕਿ ਇਸ ਵਾਰੀ ਆਕਸੀਜਨ ਦੀ ਬਹੁਤ ਕਮੀ ਹੈ। ਤੇ ਵੈਸੇ ਅ ਅੱਛਾ ਕੀਤਾ ਤੁਸੀਂ ਹੁਣੇ ਯਾਤਰਾ ਕਰ ਆਏ ਕਿਉਂਕਿ ਅਹ ਇਹੀ ਟਾਈਮ ਸਹੀ ਰਹਿੰਦਾ ਵੇ। ਹੁਣ ਉਸ ਤੋਂ ਬਾਅਦ ਬਾਰਿਸ਼ਾਂ ਸਟਾਰਟ ਹੋ ਜਾਣਗੀਆਂ ਦੁਰਪਤਾ ਕੁਛ ਨਾ ਕੁਛ ਲੈਂਡ ਸਲਾਈਡਿੰਗ ਯਾ ਕੁਛ ਵੀ ਅਜਕੱਲ ਤ ਸੁਣਿਆ ਹੈ। ਕੰਮ ਫਿਰ ਸਾਰ ਕੁੱਛ ਹੁੰਦਾ ਦਾ ਰਸਤੇ ਚ ਵੀ, ਤੇ ਵੈਸੇ ਆਹੀ ਮੌਸਮ ਬਿਲਕੁਲ ਸਹੀ ਸੀ ਤੁਸੀਂ ਤੁਸੀ ਹੋ ਆਏਓ ਤੇ ਬਾਕੀ ਰਸ਼ ਉੱਥੇ ਆਕਸੀਜਨ ਦੀ ਕਮੀ ਇਹ ਵੀ ਮੈਂ ਸੁਣਿਆ ਵੇ ਮੇਰੇ ਕੋਈ ਰਿਲੇਟਿਵ ਗਏ ਸੀ ਉਹਨਾਂ ਨੇ ਵੀ ਮੈਨੂੰ ਦੱਸਿਆ। ਹੁਣੇ ਹੁਣੇ ਥੋੜੀ ਦੇਰ ਪਹਿਲੇ ਉਹਨਾਂ ਨਾਲ ਹੀ ਮੈਨ ਫੋਨ ਆਇਆ ਸੀ ਉਹਨਾਂ ਦਾ ਤੇ ਪੁੱਛ ਰਹੀ ਸੀ, ਮੈਂ ਕਹਿੰਦੇ ਪ੍ਰਸ਼ਾਦ ਭਿਜਵਾਇਆ ਤੁਹਾਡੇ ਵਾਸਤੇ ਮੈਂ ਕਿਹਾ ਬਹੁਤ ਅੱਛਾ ਕੀਤਾ। ਤੇ ਫੇਰ ਮੈਂ ਪੁੱਛਿਆ ਤੂਹਾਡਾ ਕਿਸ ਤਰ੍ਹਾਂ ਰਿਹਾ ਕਹਿੰਦੇ ਜੀ ਅੱਛਾ ਤੇ ਬਹੁਤ ਰਿਹਾ ਲੇਕਿਨ ਇਸ ਵਾਰੀ ਉੱਥੇ ਆਕਸੀਜਨ ਦੀ ਬਹੁਤ ਕਮੀ ਹੈ।
ਬਹੁਤ ਕਮੀ ਹੈ ਜੀ
ਹਾਂ ਹੋਰ ਤੁਹਾਡਾ ਫੇਰ ਕਿਸ ਤਰ੍ਹਾਂ ਰਿਹਾ ਉੱਥੇ ਜਾਣਾ ਫੇਰ?
ਸਾਡਾ ਵੀ ਬਹੁਤ ਵਧੀਆ ਰਿਹਾ ਅਸੀਂ ਪਹਿਲੇ ਦਿਨ ਨਿਕਲੇ ਸੀ ਉਸ ਦਿਨ ਥੋੜਾ ਜਿਹਾ ਨਾ ਕੁਛ ਇੱਥੇ ਹਰਿਦੁਵਾਰ ਸਾਈਡ ਪ੍ਰੋਗਰਾਮ ਸੀ ਕੁਛ ਇਸ਼ਨਾਨ ਵਗੈਰਾ ਦਾ ਨਹਾਨ ਵਗੈਰਾ ਦਾ ਉਹਨਾਂ ਦਾ ਤੇ ਅਸੀਂ ਉਸ ਦਿਨ ਇੰਨਾ ਜਾਮ ਸਾਡਾ ਤੇ
ਹਾਂ ਬਿਲਕੁਲ ਬਿਲਕੁਲ ਬਿਲਕੁਲ ਉਹ ਤਾਂ ਹਰਿਦੁਵਾਰ ਵੈਸੇ ਵੀ ਨਾ, ਜਿਸ ਤਰ੍ਹਾਂ ਹੀ ਕੋਈ ਤਿਉਹਾਰ ਕੁਛ ਵੀ ਕੋਈ ਮੇਲਾ। ਹੋਏ ਤੇ ਇਤਨਾ ਜਾਮ ਹੋ ਜਾਂਦਾ ਹਰਿਦੁਆਾਰ ਵਿੱਚ ਕਿਉਂਕਿ ਬਹੁਤ ਲੋਕ ਮੰਨਦੇ ਨੇ ਹਰਿਦੁਆਰ ਜਾਣਾ ਵੀ ਅੱਛਾ, ਮਤਲਬ ਉਹਨਾਂ ਨੂੰ ਲੱਗਦਾ ਕੀ ਹਰਦੁਆਰ ਜਾਈਏ, ਹਮ, ਫੇਰ ਉਸ ਤੋਂ ਬਾਅਦ
ਬਸ ਫੇਰ ਉੱਧ ਨਾਨ ਵਗੈਰਾ ਸੀ ਫੇਰ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਫਿਰ ਵੀ ਸਾਨੂੰ ਬਹੁਤ ਟਾਈਮ ਲੱਗ ਗਿਆ ਸੀ ਰਿਸ਼ੀਕੇਸ਼ ਰੂ ਕ ਨਹੀਂ ਪਾਏ।
ਅੱਛਾ
ਅਸੀਂ ਰਜਿਸਟ੍ਰੇਸ਼ਨ ਕਰਵਾ ਲਈ ਸੀ ਅਸੀਂ, ਫਿਰ ਅਸੀਂ ਡਾਇਰੈਕਟ ਸ਼੍ਰੀਨਗਰ ਚਲੇਂ ਗਏ ਸੀ। ਇਥੋਂ ਸ਼੍ਰੀਨਗਰ ਜਾ ਕੇ, ਉੱਥੇ ਅਸੀਂ ਰੁਕ ਗਏ ਸੀ ਫੇਰ ਅਸੀਂ ਨੈਕਸਟ ਡੇ ਨਿਕਲੇ ਸੀ, ਨੈਕਸਟ ਡੇ ਅਸੀਂ ਗੋਬਿੰਦ ਘਾਟ ਪਹੁੰਚੇ ਸੀ। ਫਿਰ ਉਥੇ ਸਟੇ ਕੀਤਾ ਸੀ, ਫਿਰ ਥਰਡ ਡੇ ਅਸੀਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ।
ਓਕੇ, ਮੈਂ ਵੀ ਗਈ ਸੀ। ਮੈਨੂੰ, ਅਹ ਕਾਫੀ ਸਾਲ ਹੋ ਗਏ ਮੈਂ ਗਈ ਸੀ, ਮਤਲਬ ਸਮਝੋ ਮੈਨੂੰ ਪੰਦਰਾਂ ਪੰਦਰਾਂ ਸਾਲ ਹੋ ਗਏ ਕਮ ਸੇ ਕਮ, ਉਸ ਤੋਂ ਬਾਅਦ ਤੇ ਮੇਰੀ ਹਿੰਮਤ ਨਹੀਂ ਹੋਈ ਜਾਣ ਦੀ।। ਕਿਉਂਕਿ ਚੜਾਈ ਕਾਫ਼ੀ ਸੀ, ਪਹਿਲੀ ਵਾਲੀ ਚੜ੍ਹਾਈ ਫੇਰ ਤੁਹਾਨੂੰ ਕਿਸ ਤਰ੍ਹਾਂ ਲੱਗੀ? ਮਤਲਬ ਮੈਨੂੰ ਤਾਂ ਬਹੁਤ ਔਖੀ ਲੱਗੀ ਸੀ।
ਬਹੁਤ ਔਖੀ ਸੀ ਪਹਿਲੀ ਵਾਲੀ ਤੇ ਔਖੀ ਬਾੜੀ ਸੀ, ਕਿਉਂਕਿ ਇੱਕ ਤੇ ਬਾਰਿਸ਼ ਪੈ ਗਈ ਪੈਰ ਸਲਿਪ ਹੋਏ ਸੀ, ਫੇਰ ਉੱਪਰੋਂ ਥੋੜੀ ਖੜੀ ਆਉਂਦੀ ਸੀ ਵਿੱਚ ਥੋੜੀ ਖੜੀ ਚੜਾਈ ਆਉਂਦੀ ਸੀ ਆਂਦੀ ਸੀ। ਉਤਰਾਈ ਵੀ ਆਉਂਦੀ ਸੀ ਤੇ ਬਸ ਪਹਿਲੀ ਵਾਰੀ, ਸੀਗੀ ਨਾ, ਪਹਿਲੇ ਤੇਰਾਂ ਕਿਲੋਮੀਟਰ ਦੀ ਸੀਗੀ ਉਹ ਥੋੜ੍ਹੀ। ਔਖੀ ਲੱਗੀ ਬਸ ਦੂਜੀ ਵਾਲੀ ਚੜਾਈ ਉਸ ਤੋਂ ਔਖੀ ਸੀ
ਉਹ ਤੇ ਬਹੁਤ ਹੀ ਮੁਸ਼ਕਿਲ ਹੈ ਅੱਛਾ, ਤੁਸੀਂ ਫੇਰ ਐਂਡ ਚ ਜਾ ਕੇ ਕੇ ਫੇਰ ਸੀੜੀਆਂ ਤੋਂ ਗਏ ਸੀ ਯਾ ਮਤਲਬ
ਹਾਂ, ਨਹੀਂ ਨਹੀਂ ਸਿਧੇ ਵਾਲੇ ਪਲੇਨ ਵਾਲੇ ਰਸਤੇ ਤੋਂ,
ਅੱਛਾ, ਮੈਂ ਤੇ ਸੀੜੀਆਂ ਤੋਂ ਗਈ ਸੀ ਮੈਨੂੰ ਬਹੁਤ ਅੱਛਾ ਲੱਗਿਆ ਸੀੜੀਆਂ ਤੋਂ ਜਾਣਾ।
ਅੱਛਾ
ਤੁਹਾਰੀ ਆਵਾਜ਼ ਕੱਟ ਰਹੀ ਹਾਂ। ਮੈਂ ਤੇ ਸਿੜੀਆਂ ਤੋਂ ਗਈ ਸੀ।
ਅੱਛਾ ਅੱਛਾ ਅੱਛਾ, ਮੈਂ ਕ ਰਹੀ ਤੁਸੀਂ ਥੱਕੇ ਨੀ ਫੇਰ ਸੀੜੀਆਂ ਤੋਂ ਔਖਾ ਨੀ ਲੱਗਿਆ
ਨਹੀਂ ਐਕਚੁਲੀ ਉਸ ਟਾਈਮ ਨਾ ਇੰਨਾ ਰਸ਼ ਨਹੀਂ ਹੁੰਦਾ ਸੀ। ਉਸ ਟਾਈਮ ਨਾ ਕੀ ਕਰਦੇ ਲੋਕ ਨਾ ਰਸਤੇ ਚ ਬਹੁਤ ਸਾਰੇ ਇਸ ਤਰ੍ਹਾਂ ਡਰਾਈ ਫਰੂਟਸ ਵੰਡਦੇ ਸੀ ਬਦਾਮ ਔਰ ਮੁਨੱਕਾਂ ਵਗੈਰਾ ਖੂਬ ਮੁੱਠੀਆਂ ਭਰ ਭਰ ਕੇ ਦਿੰਦੇ ਸੀ। ਤੇ ਸ਼ਾਇਦ ਉਹਦੇ ਨਾਲ ਸਾਨੂੰ ਐਨਰਜੀ ਰਹੀ ਕੁਛ, ਅ ਕੁਛ ਹੈ ਸੀ ਕੁਛ ਅਸੀਂ ਵੀ ਕੁਛ ਬਣਾ ਕੇ ਲੈ ਗਏ ਸੀ ਜਿਸ ਤਰ੍ਹਾਂ ਅਹ ਹੁੰਦਾ ਨਾ ਅਹ ਬਦਾਮ, ਮੂਨਕਾਂ, ਕਾਲੀ ਮਿਰਚ ਇਹਨਾਂ ਨੂੰ ਆਉਂਦੀ ਹੈ ਨਾ ਲੰਬੀ ਵਾਲੀ ਅਹ ਗਰਮ ਮਸਾਲਾ ਹੀ ਹੁੰਦਾ ਮੱਗ ਬੋਲਦੇ ਇਹਨਾਂ ਨੂੰ, ਹਾਂ ਇਹਨਾਂ ਨੂੰ ਪੀਸ ਗੋਲੀ ਬਣਾ ਲਈ ਸੀ। ਵੱਡੀ ਸਾਰੀ ਗੋਲੀ ਖੂਬ ਵੱਡੀ ਬਣਾ ਕੇ ਨਾ ਉਹ ਲੈ ਗਏ ਸੀ। ਅਸੀਂ ਉਹਸੀਂ ਥੋੜੀ ਥੋੜੀ ਮੂੰਹ ਚ ਪਾਕੇ ਨਾ ਚੂਸਦੇ ਗਏ ਚੂਸਦੇ ਉੱਪਰ ਚਲੇ ਗਏ ਸਾਨੂੰ ਮਤਲਬ ਇੰਨਾ ਮਹਿਸੂਸ ਹੀ ਨਹੀਂ ਹੋਇਆ ਮੈਨੂੰ ਤੇ। ਕਿਉਂਕਿ ਜਿਸ ਤਰ੍ਹਾਂ ਹੁਣ ਅੱਜ ਕੱਲ੍ਹ ਬੱਚੇ ਸਭ ਜਾ ਰਹੇ ਨੇ, ਰਿਸ਼ਤੇਦਾਰ ਵੀ ਸਾਡੇ ਜਾ ਰਹੇ ਨੇ ਤੇ ਉਹ ਕਹਿ ਰਹੇ ਨੇ, ਕਿ ਬਹੁਤ ਮਤਲਬ ਆਕਸੀਜਨ ਨਹੀਂ ਹੈ। ਬਹੁਤ
ਹਾਂਜੀ, ਹਾਂਜੀ, ਹਾਂਜੀ, ਹਾਂਜੀ, ਬਸ ਸਾਥ
ਮੇਰੀ ਹਿੰਮਤ ਨਹੀਂ ਹੋ ਰਹੀ, ਮੇਰੀ ਹਿੰਮਤ ਨਹੀਂ ਹੋ ਰਹੀ ਹੁਨ ਹਾਂ।
ਨਹੀਂ ਟ੍ਰਿਪ ਤੇ ਓਵਰ ਆਲ ਬਹੁਤ ਵਧੀਆ ਸੀ, ਸੱਚੀ ਬਟ ਇਹੀ ਜਿਹੜਾ ਜਿਹੜਾ ਉਹ ਔਖਾ ਲੱਗਿਆ ਨਾ, ਕਿ ਇਹ ਬੜਾ ਸਾਹ ਦਾ ਦਿੱਕਤ ਹੋਇਆ ਆ ਆਉਂਦੇ ਆਉਂਦੇ ਨੂੰ ਦਿੱਕਤ ਹੋ ਗਈ ਬਸ ਡੈਡੀ ਜੀ ਨੂੰ ਆਉਂਦੇ ਆਉਂਦੇ ਨੂੰ ਦਿੱਕਤ ਹੋ ਗਈ ਫੇਰ, ਫੇਰ ਅਸੀਂ ਨਾ ਬੜੀ ਔਖੀ ਮਤਲਬ ਡਿਸਪੈਂਸਰੀ ਵਗੈਰਾ ਐਡਮਿਟ ਹੋਏ ਸੀ, ਸਾਂ ਵਗ਼ੈਰਾ ਆਕਸੀਜਨ ਚੜਿਆ ਸੀ। ਇੰਜੈਕਸ਼ਨ ਲੱਗੇ ਸੀ ਤਾਂ ਬਸ ਇਹ ਦਿੱਕਤ ਹੋ ਗਈ ਸੀ ਆਉਂਦੇ ਆਉਂਦੇ ਨੂੰ, ਬਾਕੀ ਯਾਤਰਾ ਜਾਂਦੇ ਬਹੁਤ ਅੱਛੀ ਹੋਈ ਬਾਬਾ ਜੀ ਨੇ ਦਰਸ਼ਨ ਵੀ ਤੇ ਸਕੂਨ ਮਿਲਿਆ ਮਤਲਬ ਉੱਥੇ ਜਾ ਕੇ।
ਹਾਂ ਦੇਖੋ ਸਕੂਨ ਮਿਲਦਾ ਹੈ ਬਹੁਤ, ਮਤਲਬ ਬਹੁਤ ਬਹੁਤ ਅਸੀਂ ਤੇ ਉੱਥੇ ਮਤਲਬ ੳਹ ਸੁਖਮਨੀ ਸਾਹਿਬ ਦਾ ਪਾਠ ਚੱਲਦਾ ਨਾ ਸੁਖਮਨੀ ਸਾਹਿਬ ਜੀ ਦਾ ਪਾਠ, ਤੇ ਬਸ ਉਹ ਪੂਰਾ ਪਾਠ ਸੁਣਿਆ ਬੜੇ ਆਰਾਮ ਨਾਲ ਇੰਨਾ ਅੱਛਾ ਲੱਗਿਆ ਮਤਲਬ ਮਤਲਬ ਉਹ ਘਰ ਬਹਿ ਕੇ ਮਜ਼ਾ ਨਹੀਂ ਮਤਲਬ ਆਉਂਦਾ ਮਤਲਬ ਆਨੰਦ ਜਿਹੜਾ ਨਾ ਉਹ ਗੁਰਦੁਆਰੇ ਚ ਬਹਿ ਕੇ ਜੋ ਉੱਥੇ ਆਇਆ ਨਾ ਇੱਕ ਆਨੰਦ ਪਾਠ ਕਰਨ ਦਾ, ਮਤਲਬ ਬਹੁਤ ਹੀ ਅੱਛਾ ਲੱਗਿਆ ਉੱਥੇ ਜਾ ਕੇ। ਫੇਰ ਕੀਰਤਨ ਸੁਣਨਾ ਥੇ ਫੇਰ ਓਥੇ ਜ਼ਿਆਦਾ ਦੇਰ ਰੁਕਣ ਵੀ ਨੀ ਦਿੰਦੇ, ਬਸ ਜਿਸਤਾਂ ਈਂ ਅਰਦਾਸ ਪਈ ਔਰ ਫਿਰ ਹਾਂ, ਕਹਿੰਦੇ ਨੇ ਕਿ ਚਲੋ-ਚਲੋ ਫਟਾਫਟ, ਕਿਉਂਕਿ ਤੇ ਆਕਸੀਜਨ ਘੱਟ ਜਾਂਦੀ ਏ, ਲੇਕਿਨ ਉਸ ਟਮ ਇੰਨਾ ਨਹੀਂ ਸੀ ਪ੍ਰੋਬਲਮ ਔਕਸੀਜਨ ਦੀ ਜਦੋਂ ਅਸੀਂ ਗਏ ਸੀ
ਜੀ ਹਾਂਜੀ-ਹਾਂਜੀ, ਹੁਣ ਜਿਆਦਾ ਲੋਕ ਜਾਣ ਲੱਗ ਗਏ ਨਾ ਜਿਆਦਾ ਬੰ, ਜਿਵੇਂ ਜਿਵੇਂ ਸੰਗਤ ਜਾਂਦੀ ਐ। ਤੇ ਓਨਾਂ ਨੂੰ ਜਿਵੇਂ ਜਿਵੇਂ ਪਤਾ ਲੱਗਦੈ ਤੇ ਬੱਚੇ ਅੱਜ ਕੱਲ੍ਹ ਮੁੰਡੇ ਵਗੈਰਾ ਆਪਣੇ ਗ ਬਾਇਕਾਂ ਤੇ ਗਰੁਪ ਸ ਬਣਾ ਕੇ ਜਾਂਦੇ ਨੇ ਹੈਨਾ, ਤੇ ਉਹ ਬਸ ਸਾਰੇ ਬਥੇ। ਤੇ ਅੱਜ ਕੱਲ ਰਸਤੇ ਚ ਬੜੇ ਮਿਲੇ ਸ
ਅ, ਬਿਲਕੁਲ ਬਿਲ, ਵੀੇ ਪਿਛਲੇ ਸਾਲ ਮੇਰਾ ਬੇਟਾ ਵੀ ਗਿਆ ਸੀ ਨਾ ਬਾਈਕ ਤੇਈ ਅਹ ਕਾਫੀ ਸਾਰੇ ਮਤਲਬ ਜੱਥਾ ਹਾਂਜੀ, ਜੱਥਾ ਲੈ ਕੇ ਜਾਂਦੇ ਨੇ ਲੋਗ ਤੇ ਉਹਦੇ ਨਾਲ ਕੀ ਕੁਛ ਬਾਈਕਾਂ ਵਾਲੇ ਜਾਂਦੇ ਨੇ, ਕੁਛ ਕਾਰਾਂ ਵਾਲੇ ਜਾਂਦੇ ਨੇ, ਇੱਕ ਟਰੱਕ ਵੀ ਨਾਲ ਲੈ ਜਾਂਦੇ ਨੇ ਸਾਰਾ ਸਮਾਨ ਪਾ ਕੇ। ਤੇ ਫੇਰ ਮੇਰਾ ਬੇਟਾ ਵੀ ਗਿਆ ਸੀ, ਹਾਂਜੀ, ਮੇਰਾ ਬੇਟਾ ਵੀ ਗਿਆ ਸੀ ਬਾਈਕ ਤੇ ਮਲਬ ਬੋਹਤ ਥੱਕ ਗਿਆ, ਬੋਹਤ ਜਿਆਦਾ ਬਾਈਕ ਦ ਓਤੇ ਬੋਹਤ ਥਕਾਵਟ ਹੁੰਦੀ ਐ, ਹੂੰ, ਬੋਹਤ ਜ਼ਿਆਦਾ। ਬਹੁਤ, ਹਾਂ ਹੁਣ ਓ ਕਿਅ ਰਿਹਾ ਕਿ, ਮੰਮੀ ਅਭ ਨਹੀਂ ਜਾਊਂਗਾ। ਅ ਹੰਹੰ, ਕਹਿ ਰਾ ਅਬ ਨਹੀਂ ਜਾਉਂਗਾ ਬਾਈਕ ਪੇ, ਅ ਅਪਣੀ ਗਾੜੀ ਮੇਂ ਜਾਊਂਗਾ।
ਅੱਛਾ-ਅੱਛਾ, ਹਾਂਜੀ-ਹਾਂਜੀ, ਹਾਂਜੀ-ਹਾਂਜੀ, ਤੇ ਤੁਸੀਂ ਪਹਿਲੀ ਵਾਰ ਸੀ, ਮਲਬ ਕਿਹੜੀ ਅਰਦਾਸ ਵਿੱਚ ਤੁਸੀਂ ਸ਼ਾਮਿਲ ਹੋਏ ਸੀ ਉੱਪਰ ਜਾ ਕੇ।
ਮਤਲਬ, ਉੱਥੇ ਉਸ ਟੈਮ ਤੇ ਇੱਕੋ ਈ ਅਰਦਾਸ ਲਾਸਟ ਹੋਏਗੀ ਆਂਤੋ ਜਿਸ ਟਾਈਮ ਪਾਠ ਹੋ ਜਾਂਦੈ ਨਾ। ਪਾਠ ਹੋਣ ਦੇ ਬਾਅਦ ਜਿਹੜੀ ਅਰਦਾਸ ਹੁੰਦੀ ਆਂ ਅਸੀ ਉਸ ਟਾਇਮ ਪਹੁੰਚੇ ਸੀ, ਮਤਲਬ ਪਾਠ ਸਟਾਰਟ ਜਿਸ ਟਾਈਮ ਪਾਠ ਸਟਾਰਟ ਹੋਇਆ ਸੀ ਨਾ
ਹਾਂਜੀ-ਹਾਂਜੀ।
ਚੇਸੀ, ਉਸ ਟੈਂਮ ਅਸੀਂ ਪਹੁੰਚ ਗਏ ਸੀ ਓਥੇ, ਹਾਂਜੀ, ਉਸਤੋਂ ਬਾਅਦ ਫੇਰ ਪਾਠ ਖਤਮ ਹੋਇਆ, ਫੇਰ ਅਰਦਾਸ ਹੋਈ, ਮਤਲਬ ਓ ਅਰਦਾਸ ਅਸੀਂ ਸੁਨੀ ਐ, ਤੇ ਲਾਸਟ ਲਾਸਟ ਅਰਦਾਸ ਹੋਏਗੀ ਯਾ ਉਸ ਤੋਂ ਪਹਿਲੇ ਵੀ ਕੋਈ ਹੁੰਦੀ ਐ?
ਅੱਛਾ, ਹਾਂਜੀ-ਹਾਂਜੀ, ਤਿੰਨ ਅਰਦਾਸਾਂ ਹੁੰਦੀਆਂ ਨੇ ਅਸੀਂ ਪਹਿਲੀ ਅਰਦਾਸ ਵਿੱਚ ਗਏ ਸੀ, ਸ਼ਾਮਿਲ ਹੋਏ ਸੀ, ਅਲ ਇੱਕ ਸਾਡੇ ਨ
ਹੁੰਦੀਂ ਏ।
ਸਾਡੇ ਨੌ ਵਜੇ ਹੁੰਦੀ ਏ ਪਹਿਲੀ ਅਰਦਾਸ।
ਓਕੇ, ਅਸੀਂ ਏਨੀ ਜਲਦੀ ਨੲੀਂ ਪਹੁੰਚ ਸਕੇ ਅਸੀਂ ਤੇ, ਤੁਸੀਂ ਏਨੀਂ ਜਲਦੀ ਪਹੁੰਚ ਗਏ। ਫੇਰ ਸਵੇਰੇ ਤੇ ਜਲਦੀ ਨਿਕਲੀ ਓਔਗੇ ਤੁਸੀਂ ਤੇ।
ਹਾਂਜੀ-ਹਾਂਜੀ, ਅਸੀਂ ਥੋੜੇ ਜਲਦੀ ਨਿਕਲੇ ਸੀ, ਫੇਰ ਵਿੱਚ ਨਾ ਥੋੜ੍ਹੀ ਜੀ ਵੋ ਜਿਵੇਂ ਕਹਿੰਦੇ ਖੜੀ ਚੜਾਈ ਸੀਗੀ ਤੇ ਹਿੰਮਤ ਨੀ ਹੋ ਪਾਈ ਤੇ ਅਸੀਂ ਨਾ ਫਿਰ ਖੌੜੇ ਕੀਤੇ ਸੀ, ਤੇ ਫਿਰ ਕੋ ਉਹਨਾਂ ਨੇ ਸਾਨੂੰ ਸਾਨੂੰ ਥੋੜੀ ਜਲਦੀ ਪਹੁੰਚਾ ਤਾ, ਤੇ ਥੇ ਦੋ ਰਸਤੇ ਹੋ ਜਾਂਦੇ ਨੇ ਡਿਵਾਈਡ, ਅਅ ਤੇ ਓਥੋਂ ਫਿਰ ਸ ਸਾਨੂੰ ਉਹਨਾਂ ਨੇ ਕਿਹਾ, ਕਿ ਹਾਂ ਬਈ ਹੁਣ ਤੁਹਾਨੂੰ ਕਅ ਜਾਣਾ ਪਏਗਾ, ਰਸਤਾ ਜਿਹੜਾ ਪੌੜੀਆਂ ਵਾਲਾ ਥੋਂ ਜਾਂ ਫਿਰ ਪਲੇਨ ਆਲੇ ਤੋਂ, ਫਿਰ ਅਸੀਂ ਪਲੇਨ ਵਾਲਾ ਚੂਜ਼ ਕੀਤਾ ਸੀ ਜਾਣ ਵਾਸਤੇ, ਕਿ ਪੌੜੀਆਂ ਤੋਂ ਨਾ ਵੱਡੇ-ਵੱਡੇ ਪੌੜੇ ਨੇ ਤੇ ਫ਼ਿਰ ਉਹ ਫੇਰ ਦਿੱਕਤ ਹੁੰਦੀ ਹੈ ਫਿਰ।
ਹੁਣ ਤੇ ਅੱਜ ਕੱਲ੍ਹ ਤ ਓ ਹੈਲੀਪੈਡ ਵੀ ਬਣ ਗੇ ਨੇ ਓਤੇ।
ਹੈਲੀਪੈਡ ਵੀ ਬਣ ਗਏ ਨੇ ਹਾਂਜੀ, ਓ ਹਲੇ ਉੱਪਰ ਵਾਲਾ ਚਾਲੂ ਨੀ ਹੋਇਆ, ਥੱਲੇ ਵਾਲਾ ਤੇ ਹੋ ਗਿਐ ਜਿਹੜਾ ਗੋਬਿੰਦ ਘਾਟ ਵਾਲਾ ਐ ਨਾ। ਪਹਿਲਾ ਵਾਲਾ ਜਿਹੜਾ ਹੈਗੈ, ਉਹ ਵਾਲਾ ਚਾਲੂ ਹੋ ਗਿਐ ਹੈਲੀਪੈਡ। ਉੱਪਰ ਸੈਕਿੰਡ ਹੈਲੀਪੈਡ ਵੀ ਬਣ ਰਿਐ, ਜਿੱਧਰ ਸਿੱਧ ਸਿੱਧਾ ਹੇਮਕੁੰਟ ਸੈਬ ਮਤਲਬ ਹੈਗੈ ਥੇ ਉੱਥੋਂ ਇੱਕ ਕਿਲੋਮੀਟਰ ਬਸ ਪਹਿਲੇ। ਇੱਕ ਯਾ ਦੋ ਕਿਲੋਮੀਟਰ ਦਾ ਰਸਤਾ ਐ, ਉੱਧਰ ਵੀ ਬਣ ਗਿਆ।
ਤੇ ਫਿਰ ਡਾਇਰੈਕ ਥੱਲੇਓ ਈ ਆਏ ਗਾ ਜਾਂ ਮਤਲਬ ਅੱਧਾ ਪਹਿਲੇ ਫਿਰ ਅੱਧਾ ਬਾਦ ਜ ਏਸ ਤਰ੍ਹਾਂ
ਹਾਂ-ਹਾਂ ਨਹੀਂ-ਨਹੀਂ ਡਾਇਰੈਕਟ ਪੂਰਾ ਥੱਲੇਉ ਆਏਗਾ ਡਾਇਰੈਕਟ ਹਾਂਜੀ ਜਿਹਨਾਂ ਨੇ ਜਿਵੇਂ ਹੁਣ ਕੁਛ ਹੁੰਦੇ ਨੇ। ਕਿ ਅਸੀਂ ਅੱਧੇ ਅੱਧੀ ਯਾਤਰਾ ਕਰ ਲਈਏ ਗੋਬਿੰਦ ਘਾਟ ਤੱਕ ਬਸ ਬਾਕ ਕੀ ਅਸੀਂ ਪੈਦਲ ਚੱਲ ਜਾਂਗੇ ਹਨਾ ਤੇ ਕੁੱਛ ਅ ਦੇ ਆ ਜਾਣਗੇ ਜਿਹਨਾਂ ਨੂੰ ਹੈਗਾ ਕਿ ਅਸੀਂ ਪੂਰੀ ਹੀ ਯਾਤਰਾ ਉਵੇਂ ਕਰਨੀ ਹੈ ਅਤੇ ਉਹ-ਉਹ ਪੂਰੇ ਯਾਤਰਾ ਫਿਰ ਉਵੇਂ ਕਰ ਲੈਣ ਉਹ ਫਿਰ ਸੰਗਤਾਂ ਦੀ ਮਰਜ਼ੀ ਹੋਏਗੀ ਹੁਣ ਕਿਉਂਕਿ ਉਹਨਾਂ ਨੇ ਦੋ ਬਣਾਤੇ ਹੁਣ ਨਾ ਹੈਲੀਪੈਡ ਫ ਫਸਟ ਵਾਲੇ 'ਚ ਵੀ ਸੈਕਿੰਡ ਵਾਲੇ ਵੀ ਹਾਂਜੀ। ਬਸ ਸੈਕਿੰਡ ਵਾਲਾ ਚਾਲੂ ਹੋਣਾ ਬਾਕੀ ਹੈ ਇਹ ਵੀ ਵਧੀਆ ਗੱਲ ਹੈ ਹਾਂਜੀ।
ਇਹ ਤੇ ਬਹੁਤ ਅੱਛਾ ਕੀਤਾ ਠੀਕ ਹੈ ਹੋਰ ਉਥੇ ਇਸ਼ਨਾਨ ਵਿਸ਼ਨਾਨ ਕਰਨ ਦਾ ਕਿਸ ਤਰ੍ਹਾਂ ਲੱਗ।
ਇਸ਼ਨਾਨ ਬਹੁਤ-ਬਹੁਤ ਠੰਡਾ ਪਾਣੀ ਬਹੁਤ ਇੱਕ ਤਾਂ ਬਰਫ਼ ਬਰਫ਼ ਉਪਰ ਜਿਵੇਂ ਕਹਿੰਦੇ ਨਾ ਕਿ ਚੀਜ਼ ਕਹਿ ਲਓ ਕਿ ਪੂਰੀ ਚੋਟੀ ਦਿੱਖ ਰਹੀ ਹੈ ਇੱਕ ਪਹਾੜਾਂ ਦੀ ਕਿ ਸਿਰਫ ਐਂਡ ਤੇ ਉਹੀ ਗੁਰਦੁਆਰਾ ਔਰ ਉਪਰ ਉਸ ਤੋਂ ਕੁਛ ਹੈ ਹੀ ਨੀ ਪੂਰੀ ਬਰਫ਼ ਹੀ ਬਰਫ਼ ਹਰ ਜਗ੍ਹਾ ਤੇ ਇੰਨਾ ਵਧੀਆ ਮਤਲਬ ਨਜ਼ਾਰਾ ਸੀਗਾ ਫਿਰ ਪਾਣੀ ਇੰਨਾ ਸਾਫ਼ ਹੈਗਾ ਨਾ ਉਧਰ ਦਾ ਬਿਲਕੁਲ ਇਨਾ ਸਾਫ਼ ਪਾਣੀ ਹੈ। ਉਧਰ ਮਤਲਬ ਬਸ ਇੰਨਾ ਠੰਡਾ ਔਰ ਸਾਫ ਹੈ ਕਿ ਸਿਰਫ਼- ਸਿਰਫ਼ ਸਭ ਕੁਝ ਦਿੱਖ ਰਿਹਾ ਅੰਦਰੋਂ
ਅੱਛਾ
ਅਰੇ ਬਿਲਕੁਲ ਜਿਨੇ ਕਹਿੰਦੇ।
ਅੱਛਾ ਮੈਨੂੰ ਤੇ ਲੱਗਦਾ ਕਿ ਮੈਂ ਤੇ ਹੇਮਕੁੰਟ ਸਾਹਿਬ ਹੀ ਪਹੁੰਚ ਗਈ ਆਂ। ਤੇ ਮੈਂ ਦਰਸ਼ਨ ਕਰ ਲੈ ਨੇ ਬਾਬਾ ਜੀ ਦੇ ਬਹੁਤ ਅੱਛਾ ਲੱਗਿਆ ਵੈਸੇ ਤੁਹਾਡੇ ਨਾਲ ਗੱਲ ਕਰਕੇ ਨਾ ਬਿਲਕੁਲ ਮਤਲਬ ਦਰਸ਼ਨ ਹੀ ਕਰਵਾ ਤੇ ਤੁਸੀਂ ਮੈਨੂੰ
ਹਾਂਜੀ ਹਾਂਜੀ ਵਧੀਆ-ਵਧੀਆ ਜੀ ਚਲੋ ਠੀਕ ਹੈ ਜੀ।
ਠੀਕ ਜੀ ਓਕੇ ਜੀ।
ਓਕੇ ਜੀ ਸਤਿ ਸ਼੍ਰੀ ਅਕਾਲ ਜੀ।